ਹੇਲੋ!
ਹੈਲੋ!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
ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ।
ਹਾਂਜੀ, ਵਧੀਆ-ਵਧੀਆ ਤੁਸੀਂ ਦੱਸੋ ਜੀ।
ਬਸ ਠੀਕ ਠਾਕ।
ਠੀਕ ਹੋ।
ਹੋਰ ਹਾਂਜੀ ਹਾਂ, ਹੋਰ ਕੀ ਸਭ ਚੱਲ ਰਿਹਾ।
ਬਸ, ਹਾਂਜੀ ਸਭ ਵਧੀਆ-ਵਧੀਆ।
ਵਧੀਆ ਹੀ ਹੋਣਾ ਚਾਹੀਦਾ ਹੈ। ਗਰਮੀ ਮਨਾ ਰਹੇ ਹੋ ਖੂਬ।
ਹਾਂਜੀ, ਹਾਂਜੀ।
ਅੱਛਾ! ਠੀਕ ਹੈ। ਠੀਕ ਹੈ ਠੀਕ ਹੋਰ । ਅੱਛਾ! ਠੀਕ ਹੈ, ਵੀਰ ਜੀ ਹੈ।
ਹਾਂਜੀ, ਸਭ ਵਧੀਆ ਜੀ ਘਰ ਸਭ ਵਧੀਆ, ਤੁਸੀਂ ਦੱਸੋ ਤੁਹਾਡੇ ਘਰ ਸਭ ਵਧੀਆ।
ਹਾਂਜੀ ਹਾਂਜੀ ਹਾਂ, ਹਾਂ, ਹਾਂ, ਹਾਂ ਹੋਰ। ਹਾਂਜੀ, ਹੋ ਗਈ ਵੇਲੇ।
ਅੱਛਾ! ਜੀ ਸਾਡੇ ਤਾਂ ਰੋਟੀ ਪਾਣੀ ਇੰਨਾ ਲੇਟ ਹੋ ਜਾਂਦਾ ਗਰਮੀ ਹੈ। ਕੁਛ, ਗਰਮੀ ਹੈ ਇਸ ਕਰਕੇ ਲੇਟ ਹੋ ਜਾਂਦਾ। ਅੱਛਾ ਰੋਟੀ ਪਾਣੀ ਲੇਟ ਫੇਰ ਸੋਣਾ ਲੇਟ ਫੇਰ ਸਵੇਰੇ ਉੱਠਣਾ ਵੀ ਲੇਟ।
ਹਮ, ਉਹ ਤਾਂ ਹੈ ਹੀ ਹੈ ਜੀ। ਅੱਛਾ ਆਪ ਤਾਂ ਬੰਦਾ ਫਿਰ ਵੀ ਜਲਦੀ। ਉੱਠ ਜਾਂਦਾ। ਲੇਕਿਨ ਬੱਚੇ ਨੀ ਉੱਡਦੇ ਨਾ ਜਲਦੀ।
ਨਹੀਂ ਜੀ, ਨਹੀਂ, ਨਹੀਂ ਉੱਠਦੇ ਉਹ ਵੀ ਨਾ ਫੇਰ ਆਪਾਂ ਵੀ ਕਿਧਰੇ ਨਹੀਂ ਜਾ ਪਾਉਂਦੇ ਬੱਚਿਆਂ ਕਰਕੇ ਨਾ ਸੈਰ ਤੇ ਜਾਇਆ ਜਾਂਦਾ। ਨਾ ਕੁਛ ਕਰ ਨਾ ਕਰ ਕਿਸੇ ਨਾ ਕੰਮ ਜਲਦੀ ਖਤਮ ਹੁੰਦੇ। ਨਾ ਫੇਰ ਬੰਦਾ ਦੁਪਹਿਰੇ ਚਜ ਨਾਲ ਸੋ ਪਾਉਂਦਾ ਨਾ ਰਾਤੀ ਵੀ ਲੇਟ
ਲਟਕਦੇ ਹੀ ਰਹਿੰਦੇ ਹਾਂ ਆਪਾਂ, ਸਾਰਾ ਦਿਨ ਤਾਂ ਕੰਮ ਹੀ ਲਟਕਦਾ ਰਹਿੰਦਾ ਬੱਚੇ ਜੇ ਨਹੀਂ ਉਠਦੇ ਤਾਂ ਹੀ ਤਾਂ ਸਾਰਾ ਦਿਨ ਕੰਮ ਲਟਕਦਾ ਰਹਿੰਦਾ ਹੈ। ਫਿਰ ਆਪਣਾ।
ਹੂ। ਉਹੀ ਰਾਤੀ ਫੇਰ ਉਹੀ ਰਾਤੀ ਫੇਰ ਰਾਤੀ ਵੀ ਲੇਟ ਸੋਵੋ, ਸਵੇਰੇ ਵੀ ਲੇਟ ਹੋ। ਸਵੇਰੇ ਵੀ ਉੱਠੋ ਫੇਰ ਦੁਪਹਿਰੇ ਵੀ ਨੀ ਸੋ ਪਾਉਂਦੇ ਨਾ ਨੀਂਦਰ ਪੂਰੀ ਹੋ ਦੀ ਚੱਜ ਨਾਲ ਨਾ ਉੱਠਿਆ ਜਾਂਦਾ, ਨਾ ਸੁੱਤਾ ਜਾਂਦਾ, ਨਾ ਚੱਜ ਨਾਲ ਖਾਇਆ ਜਾਂਦਾ ਵਾ। ਛੂਟੀਆਂ ਬੱਚਿਆਂ ਨੂੰ ਕਿ ਹੋਈਆਂ ਸਾਡਾ ਵੀ ਸਾਰਾ ਰੂਟੀਨ ਹੋਇਆ ਪਿਆ। ਸਾਰਾ ਖਰਾਬ
ਟੀਮ ਤੇ ਹੋ ਗਿਆ ਸਾਨੂੰ ਕਿਹੜੀ ਛੁੱਟੀ ਮਿਲਦੀ ਹੈ ਇਹ ਦੱਸੋ ਪਹਿਲਾਂ, ਬੱਚਿਆਂ ਨੂੰ ਤੋਂ ਛੁੱਟੀ ਮਿਲ ਗਈ ਸਾਨੂੰ ਮੈਂ ਕਿਹਾ, ਸਾਨੂੰ ਕਿਹੜੀ ਕੋਈ ਛੁੱਟੀ ਮਿਲੀ ਹੈਗੀ ਹੈ ਬੱਚਿਆਂ ਨੂੰ ਤਾਂ ਛੁੱਟੀ ਮਿਲ ਗਈ ਹੈ। ਹੈ ਨਾ। ਉਹੀ ਤਾਂ ਹੈ ਨਾ। ਹਾਂ, ਬਸ।
ਅਸੀਂ ਲੋਕ ਐਤਵਾਰ ਵੀ, ਨੌਕ ਸਾਡੀ ਐਤਵਾਰ ਵੀ ਨੌਕਰੀ ਹੈ। ਸਾਲ ਦੇ ਤਿੰਨ ਸੌ ਪੈਂਠ ਦਿਨ ਸਾਡੀ ਨੌਕਰੀ-ਨੌਕਰੀ ਹੈ।
ਹਾਂ ਬਿਮਾਰ ਹੋ ਸ਼ਿਮਾਰ ਹੋ। ਕੁਛ ਵੀ ਉਹੋ ਆਪਣਾ ਕੰਮ ਕਰਨਾ ਹੀ ਕਰਨਾ ਬੱਚਿਆਂ ਨੂੰ ਦੇਖਣਾ ਹੀ ਦੇਖਣਾ।
ਦੇਖਣਾ ਹੀ ਦੇਖਣਾ।
ਕਰ ਲਓ ਹਾਂ।
ਸਹੀ ਗੱਲ ਹੈ।
ਹੋਰ ਸੁਣਾਓ ਇਧਰ- ਉਧਰ ਦੀ ਹੋਰ ਕਿਟੀ ਵਿਟੀ ਤੇ ਨਹੀਂ ਜਾ ਰਹੇ ਹੋ ਅੱਜ ਕੱਲ?
ਨਹੀਂ ਜੀ ਨਹੀਂ ਗਰਮੀ ਹੈ ਨਹੀਂ ਪਾਈਆਂ ਨੇ ਗਰਮੀਆਂ। ਕੁਛ ਗਰਮੀ ਵੀ ਹੈ। ਉਹ ਫ ਇਸ ਮਹੀਨੇ ਤਾਂ ਵੈਸੇ ਵੀ ਤੁਹਾਨੂੰ ਪਤਾ ਸਾਰੇ ਘੁੰਮਣ- ਫਿਰਨ ਹੁੰਦੇ ਕੋਈ ਕਿੱਧਰ ਗਿਆ ਪਿਆ, ਕੋਈ ਪੇਕੇ ਗਿਆ ਪਿਆ। ਐ ਵੀ ਹੋ ਜਾਂਦਾ। ਤਾਂ ਕਰਕੇ, ਹਾਂ। ਹਾਂਜੀ। ਨਾਲੇ ਸ ਮੈਂ ਕੱਟ ਹੀ ਪਾਉਂਦੀ ਹਾ ਕਿਟੀਆਂ- ਕੁੱਟੀਆਂ। ਕਮੇਟੀ -ਕਮੂਟੀ ਤਾਂ ਫੇਰ ਪਾ ਲੈਂਦੀ ਛੋਟੀਆਂ- ਮੋਟੀਆਂ। ਕਿੱਟੀਆਂ ਕੁ ਤੇ ਨਹੀਂ ਪਾਉਦੀਆਂ ਮੈ। ਹਾਂਜੀ। ਜਾਂ
ਅੱਛਾ-ਅੱਛਾ-ਅੱਛਾ ਠੀਕ।
ਹਾਂਜੀ-ਹਾਂਜੀ ਹਾਂ।
ਨਹੀਂ ਮੈਂ ਤੇ ਆਪਣਾ ਪਾਈਆਂ ਹੋਈਆਂ। ਮਗਰ ਅੱਜ ਕੱਲ੍ਹ ਮੈਂ ਵੀ ਬੰਦ ਕੀਤੀਆਂ ਹੋਈਆਂ ਨੇ ਹੁਣ ਨੀ ਪਾਈਆਂ।
ਅੱਛਾ ਜੀ ਗਰਮੀ ਕਰਕੇ, ਵੈਸੇ ਹੀ।
ਗਰਮੀ ਕਰਕੇ ਨੀ ਵੈਸੇ ਬਸ ਤੁਹਾਨੂੰ ਪਤਾ ਅੱਜ ਕੱਲ੍ਹ ਕਿ ਲੇਡੀਜ਼ ਜਥੇ ਦੋ ਚਾਰ ਇਕੱਠੀਆਂ ਹੋ ਜਾਣ ਉੱਥੇ ਤੂੰ-ਤੂੰ ਮੈਂ-ਮੈਂ ਹੋਣੀ ਆ ਪਿੱਛੇ ਕਿਸੇ ਦਾ ਝਗੜਾ ਹੋ ਗਿਆ ਸੀ, ਕਦੋਂ ਦੀ ਫਿਰ ਐਸੇ ਛੱਡ ਵੀ ਏਗੀਏ ਫਿਰ ਮੈਂ ਪਾਈ ਨਹੀਂ ਮੁੜ।
ਅੱਛਾ ਜੀ ਗੱਲ ਤਾਂ ਸਹੀ ਹੈ। ਅੱਛਾ ਫੇਰ ਪਤਾ ਕੀ ਕੀਤੀਕਿੱਟੀ ਜੇ ਪਾਓ ਜਿਵੇਂ ਹੁਣ ਕਈਏ ਹੋਟਲ ਜਾ ਕੇ ਕਰਦੇ ਹੈ ਜਾਂ ਕੁ ਅੱਛਿਆ ਫਿਰ ਕਈ ਵਾਰ ਨਹੀਂ ਵੀ ਪਹੁੰਚਿਆ ਜਾਂਦਾ। ਕਈ ਵਾਰ ਘਰਦਿਆਂ
ਜਾਂਦਾ। ਸ਼ੋਰ
ਹਾਂਜੀ। ਹੂ, ਤਾਂ ਕਰਕੇ।
ਕਿ ਫਿਰ ਮੈਂ ਹਟਾਈ ਦਿੱਤੀ।
ਆ ਪਤਾ ਕੀੇ ਦੂਜੇ ਦੇ ਫਿਰ ਲੜਾਈ ਚ' ਬੰਦਾ ਆਪ ਪਿਸ ਜਾਂਦਾ ਵਾ, ਕਿਹਿੰਦੇ ਵੱਲ ਦੀ ਸਾਈਡ ਦਾਵੇ ਆਪ ਕੱਪੜੇ ਤਾਂ ਸਾਰੇ ਬਰਾਬਰ ਹੁੰਦੇ ਆ।
ਬਸ-ਬਸ-ਬਸ-ਬਸ ਗੱਲ ਤਾਂ ਇਹੀ ਆ ਨਾ। ਹੁਣ ਆਪਣੇ ਨਾਲ ਤਾਂ ਸਾਰੇ ਹੀ ਸਹੀ ਸੀ। ਕੋਈ ਸਭ ਇਕੁਅਲ ਸੀ ਹਨਾ। ਹੁਣ ਇੱਕ ਦੇ ਨਾਲ ਨਾ ਖੜੇ ਹੋਵੋ ਤੇ ਦੂਜਾ ਮੂੰਹ ਬਣਾ ਲੈਂਦਾ ਦੂਜਾ ਜੇ ਨਾਲ ਨਾ ਖੜੇ ਹੋ ਤਾਂ ਪਹਿਲਾਂ ਮੂੰਹ ਬਣਾ ਲੈਂਦਾ ਹੈਗਾ।
ਸਹੀ ਹੈ ਹਾਂਜੀ ਹੁਣ ਆਪਾਂ ਕਿੱਧਰ ਕਿਹੜੇ ਪਾਸੇ ਜਾਈਓ ਸਾਡੇ ਨਾਲ ਹੁਣ ਜੇ ਸਾਰੇ ਅੱਛੇ ਹੋਣ ਹੁਣ ਆਪਾਂ ਕਿਸੇ ਪਿੱਛੇ ਥੋੜ੍ਹਾ ਉਹ ਕਰ ਸਕਦੇ ਹਾਂ। ਨਹੀਂ ਤੇ ਆਪਣੇ ਹੱਥ ਦਾ ਦੇਈਏ ਮੈ ਕਿਸੇ ਦਾ ਮਾਮਕੇ ਕਦੇ ਨਹੀਂ ਦਖਲ ਅੰਦਾਜ਼ੀ ਕਰਦੀ ਮੈਂ ਨਾ ਤਾਂ ਇਹੀ ਹੁੰਦਾ ਵੀ ਆਪਣੀ ਭਲੀ ਆਪ ਹੀ ਨਾ ਬੇੜੋ ਸਾਰੇ ਨਾ ਮੈਂ ਕਿਸੇ ਦੇ ਕਹਿਣ ਤੇ ਸਾਨੂੰ ਛੱਡਦੀ ਹ ਜੀ ਹਾਂ ਤੁਸੀਂ ਇਹਨੂੰ ਨੀ ਬੁਲਾਉਣਾ ਜੇ ਮੈਂ ਇਹਨੂੰ ਨੀ ਬੁਲਾ ਰਿਹਾ ਤੇ ਤੁਸੀਂ ਨੀ ਬੁਲਾਉਣਾ। ਨਹੀਂ ਆਪਣਾ ਪਤਾ ਕੀ ਹੈ ਦੇਖੋ ਉਹ ਕੱਲ੍ਹ ਨੂੰ ਫੇਰ ਇੱਕ ਜਿਹੇ ਹੋ ਜਾਣਗੇ ਰਹਿ ਗਏ ਤਾਂ ਵਿੱਚ ਆਪਾਂ ਤਾਂ ਬੁਰੇ ਬਣ ਗਏ ਨਾ। ਵੀ ਹਾਂਜੀ ਤੁਸੀਂ ਉਹਦੇ ਕਹਿਣ ਤੇ ਮੈਨੂੰ ਛੱਡਿਆ ਸੀਗਾ। ਤੇ ਦੇਖੋ ਜੀ ਜਿੱਥੇ ਦੀ ਲੜਾਈ ਹੁੰਦੀ ਦੇਖੋ ਜੀ ਮਨ ਮਿਟਵ ਥੋੜ੍ਹੇ ਚਿਰ ਦਾ ਹੁੰਦਾ ਫਿਰ ਬੰਦਾ ਹੋ ਹੀ ਜਾਂਦਾ ਐਵੇਂ ਨੀ ਕਹੀਏ ਪਰਮਾਤਮਾ ਸਭ ਜਗ੍ਹਾ ਹੈ, ਬੰਦੇ ਦੇ ਥੋੜੇ ਚਿਰ ਦਾ ਗੀਲਾ ਗ ਹੁੰਦਾ ਰੋਸਾ। ਫੇਰ ਬੰਦਾ ਇੱਕੋ ਜਿਹੇ ਹੋ ਜਾਂਦੇ ਆ ਫੇਰ ਆਪਾਂ ਕਿਉਂ ਬੁਰੇ ਬਣੀਏ? ਹਨਾ ਹਾਂ ਫੇਰ ਉਹ ਤਾਂ ਚੰਗੇ ਬਣ ਗਏ ਫਰ ਅਸ ਅਸੀ ਤਾਂ ਬੁਰੇ ਬਣ ਗਏ ਨਾ ਉਹ ਦਜੇ ਦੇ ਨਜ਼ਰਾਂ ਚ ਦੋਨਾਂ ਹੀ ਨਜ਼ਰਾਂ ਚ ਬੁਰੇ ਬਣ ਗਏ ਜਿੰਦੇ ਲਈ ਜਿਹਨੂੰ ਛੱਡਿਆ ਉਹਦੀ ਨਜ਼ਰਸੀਂ ਬੁਰੇ ਬਣ ਗਏ ਇਹ ਗੱਲ ਹੋ ਜਾਂਦੀ ਏ ਹਾਂਜੀ ਹੋਰ ਦੱਸੋ
ਬਹੁਤ ਔਖਾ ਹੈ ਪਤਾ ਇਹ ਝਗੜਿਆਂ 'ਚ ਪੈਣਾ ਹੀ ਬੜਾ ਔਖਾ ਹੈ
ਨਾ ਜੀ ਨਾ ਨਾ ਸਹੀ ਗੱਲ ਹੈ ਹਾਂਜੀ ਬਸ
ਠੀਕ ਏ ਉੱਧਰ ਸਭ
ਹਾਂਜੀ ਸਭ ਵਧੀਆ ਸਾਰੇ ਪਾਸੇ ਸਭ ਵਧੀਆ ਪੇਕੇ ਸਹੁਰ ਸਭ ਖੁਸ਼ ਨਹੀਂ ਮੈਂ ਪੇਕੇ ਨਹੀਂ ਗਈ ਗਰਮੀਆਂ ਗਈ ਨਹੀਂ ਗਰਮੀਆਂ ਕਰਕੇ ਗਰਮੀ ਬਹੁਤ ਹੈ ਜੀ ਫੇਰ ਪਤਾ ਕੀ ਤੁਹਾਨੂੰ ਪਤਾ ਬੱਚੇੇ ਨਿ ਅਡਜਸਟ ਕਰਦੇ ਬੱਚਿਆਂ ਨੂੰ ਨਾ ਤੁਹਾਨੂੰ ਪਤਾ ਆਪਣੇ ਘਰਾਂ ਦੇ ਹੀਲੇ ਹੁੰਦੇ ਹੈ ਹਾਂ ਪਰ ਇਹ ਹੁੰਦਾ ਨਾ ਯ ਫਿਰ ਤੁਹਾਨੂੰ ਬਸ ਸੁ ਬੜਾਣ ਦਾ ਤਾਂ ਨਾ ਹੀ ਪੁੱਛੋ ਚੰਗਾ ਸਬਜ਼ੀਆਂ ਬੱਚਿਆਂ ਨੂੰ ਬੱਚਿਆਂ ਨੂੰ ਨੀ ਪਸੰਦ ਜੇ ਨਾ ਦਾਲ ਬੱਚੇ ਖਾ ਕੇ ਕੁਛ ਨਾ ਸਬਜ਼ੀਆਂ ਅੱਜ ਕੱਲ ਕੀ ਹੁੰਦੇ ਆ ਟਿੰਂਡੇ ਹੋ ਗਏ ਕਰੇਲੇ ਹੋ ਗਏ ਤੋਰੀਆਂ ਹੋ ਗੀਆਂ ਉਹ ਬੱਚੇ ਪਸੰ ਨਹੀਂੀ ਕਰਦੇ
ਪਿੰਡੀਆਂ ਹੋ ਗਈਆਂ ਇੱਕ ਪਿੰਡੀ ਖਾਂਦੇ ਗਰਮੀਆਂ ਚ ਬਸ ਹੋਰ ਕੋਈ ਸਬਜ਼ੀ ਨਹੀਂੀ ਖਾ ਕੇ ਰਾਜੀ ਮੇਰੇ ਤੇ ਆਪਣੇ ਬੱਚੇ ਬੱਚਿਆਂ ਦਾ ਹੀ ਹਾਲ ਹੈ ਮੈਂ ਬੂੱਚਿਆਂ ਨੂੰ ਕੀ ਕਵਾਂ ਹੈਗਾ ਫਿਰ ਘਾਹ ਦੇ ਨਾਲ ਰੋਟੀ ਰੋਟੀ ਰ ਦਿੰਦੇ ਹੋ ਇਹਨਾਂ ਨੂੰ ਕੀ ਖਾਂਦੇ ਨੇ ਫੇਿਰ
ਸਾਡੇ ਬੱਚੇ ਦਾ ਜੀ ਸਵੇਰੇ ਉੱਠਦੇ ਆ ਇੱਕ ਕਏਗਾ ਜੂਸ ਦੇ ਬਣਾ ਮੈਂਜ਼ਾਂ ਜੂਸ ਲੈਣ ਚੱਲਾਂ ਬਜ਼ਾਰੋਂ ਸ਼ੇਕ ਲੈਣ ਚੱਲਾਂ ਦੂਜਾ ਕੀ ਕਿਹਾ ਜੀ ਮੈਂ ਕੋਲਡ ਕੌਫੀ ਪੀਣੀ ਹੈ ਮੈਂ ਬ੍ਰਮੀ ਪੀਣੀ ਹੈ ਮੈਂ ਮੈਂ ਉਹ ਪੀਣਾ ਹੈ ਕੈਸ਼ ਪੀਣੀ ਹੈ ਬਸ ਇਹੀ ਕੁਛ ਹੀ ਕਰਦਾ ਰਿਹਾ ਉਹੀ ਪੀਂਦੇ ਮੈਂ ਤਾਂ ਅੱਗੇ ਕਹਿੰਦੀ ਮੈਨੂੰ ਨੀ ਸਮਝ ਆ ਰਹੀ ਮੇਰੇ ਬੱਚਿਆਂ ਨੂੰ ਮਹੀਨਿਆਂ ਚ ਕੀ ਚੱਜ ਨਾਲ ਖਾਧਾ ਇੰਨਾ ਰ ਸਹੀ, ਸਹੀ ਗੱਲ ਹੈ ਮੈਂ ਕਹਿੰਦੀ ਵੀ ਮੇਰੀ ਬੇਟੀ ਹੈ ਉਹ ਤਾਂ ਰੋਟੀ ਦੇ ਨੇੜੇ ਨਹੀਂੀ ਜਾਂਦੀ ਬਿਲਕੁਲ ਨੀ ਰੋਟੀ ਦੇ ਨੇੜੇ ਜਾਂਦੀ ਰੋਟੀ ਦੇ ਬਿਲਕੁਲ ਵੀ ਜਾਂਦੀ ਹੋਵੇ ਮੈਂ ਤਾਂ ਖੁਦ ਪਰੇਸ਼ਾਨਾਂ ਮੈਂ ਕਹਿੰਦੀ ਤੇਰੇ ਚ, ਤਾਕਤ ਕਿੱਥੋਂ ਆਏਗੀ ਬੱਚੇ ਤੂੰ, ਫੇਰ ਬਾਅਦ ਚੋਂ ਤੂੰ ਔਖੇ ਆਏਂਗੀ ਫੇਰ ਤੇਰੇ ਕਰਕੇ ਅਸੀਂ ਔਖੇ ਹੋਵਾਂਗੇ
ਕੁੜੀਆਂ ਤੇ ਤੁਹਾਨੂੰ ਪਤਾ ਹੈ ਨਾ ਫਿਰ ਦੇਖ
ਹਾਂ ਦੇਖੋ ਨਹੀਂ ਅੱਜ ਪਰ ਨਹੀਂ। ਦੀਦੀ ਅੱਜ-ਕੱਲ੍ਹ ਦੇ ਬੱਚੇ ਕਹਿਣਾ ਨੀ ਚਾਹੀਦਾ ਬੜੇ
ਅਹ ਇਹ ਤਾਂ ਗੱਲ ਸਹੀ ਕਹਿ ਰਹੇ ਹੋ। ਤੁਸੀਂ ਮੰਨਦੇ ਤਾਂ ਨਹੀ ਹੈ! ਨਾ ਉਹ ਕਿਸ ਕਿਸੇ ਦੀ ਸੁਣਨ ਨਾ ਉਹ ਕਿਸੇ ਦੀ ਮੰਨਣ
ਹਾਂਜੀੀ ਮੰਨਦੇ ਨੀ ਨਾ ਬੱਚੇ ਅੱਜ-ਕੱਲ੍ਹ ਸੁਣਦੇ ਨੀ ਕਿਸੇ ਦੀ ਪਰ ਇਸ ਕਰਕੇ ਇਹ ਨਾ ਤਾਂ ਕਰਕੇ ਚਾਹੀਦਾ ਵੈ, ਚਲੋ ਮੈਂ ਹੋਰ ਵਧੀਆ। ਚੱਲਦਾ ਪਿਆ ਸਭ ਕੁੱਛ
ਹਾਂਜੀ ਹਾਂ ਸਭ ਠੀਕ-ਠਾਕ ਹੈ ਸਭ ਵਧੀਆ ਹੈਗਾ ਤੇ ਮੈਂ ਕ ਚਲੋ ਤੁਹਾਡਾ ਫੋਨ ਆਇਆ ਅਤੇ ਮੈਂ ਕਿਹਾ ਚੱਲ ਆਪੇ ਯਾਦ ਕਰ ਲਿਆ ਨੇ,
ਹੋਰ ਸੱਸੋ ਸੁਣਾਓ ਹੋਰ ਸਭ ਠੀਕ-ਠਾਕ ਹਾਂ, ਹਾਂ ਗੱਲ ਤਾਂ ਹਾਂ ਹੋਰ ਦੱਸ ਹੋਰ ਸਭ
ਹਾਂਜੀ-ਹਾਂਜੀ ਹਾਂ ਸਭ ਵਧੀਆ ਹੈ ਬਸ ਵਿਹਲੀ ਹੋ ਗਈ ਸੀ। ਬਸ ਹੁਣ ਬੱਚਿਆਂ ਦੇ, ਸਕੂਲ ਦੀ ਛੁੱਟੀਆਂ ਥੋੜੀਆਂ ਰਹਿ ਗਈਆਂ ਏ, ਰੋਜ਼ ਬੋਲਦੀਆਂ ਥੋੜ੍ਹਾ-ਥੋੜ੍ਹਾ ਕਰਕੇ ਕੰਮ ਖ਼ਤਮ ਕਰੋ। ਆਪਣਾ ਬੱਚੇ ਕਿਹੜਾ ਸੁਣ ਕੇ ਰਾਜੀ ਹੈ
ਮੇਰਾ ਵੀ ਇਹੀ ਹਾਲ ਹੈ ਮੈਂ, ਵੀ ਇਹੀ ਕਹਿੰਦੀ ਰਹਿੰਦੀ ਆ। ਹ ਇਹ ਕਮਾ ਕਾਰ ਪਤਾ ਹੀ ਹ ਫੇਰ
ਹੂ
ਦੂਜਿਆਂ ਵੀ, ਕੰਮ ਕਰਦੋ ਮੇਰਾ ਤੁਸੀਂ ਕੰਮ ਕਰਦੋ ਤੇ, ਫੇਰ ਆਪਣੇ ਕੋਲ ਇੰਨਾ ਟਾਈਮ ਨੀ ਹੁੰਦਾ, ਵ ਹੁਣ ਘਰ ਦਾ ਕੰਮ ਦੇਖੀਏ।
ਉਹ ਰਾਈਟਿੰਗ ਬੁੱਕਸ ਮਿਲ ਜਾਂਦੀਆਂ ਨੇ ਉਹ। ਕਹਿ ਦੀਆ ਤੁਸੀਂ ਕਰਦੋ, ਅਸੀਂ ਤੇ ਨਹੀਂ ਕਰਦੇ। ਫਿਰ ਮੈਨੂੰ ਵੀ ਤਰਸ ਆ ਜਾਂਦਾ ਚਲ ਥੋੜਾ-ਥੋੜਾ ਕਰ।
ਤਾਂ ਸਹੀ ਗੱਲ ਹੈ ਸਹੀ ਗੱਲ ਹੈ ਹਾਂਜੀ-ਹਾਂਜੀ ਪੰਜ ਮਿੰਟ। ਹੈਲੋ ਹਾਂਜੀ-ਹਾਂਜੀ-ਹਾਂਜੀ, ਸਹੀ ਗੱਲ ਹੈ ਤਰਸ ਆ ਜਾਂਦਾ। ਪਤਾ ਕੀ ਸਕੂਲ ਵਾਲੇ ਨਾ ਕਦੀ। ਅ ਕੰਮ ਵੀ ਬੜਾ ਦਿੰਦੇ ਆ, ਮੈਂ ਕਹਿੰਦੀ ਹਾਂ। ਪਿਛਲੇ ਸਾਲ ਤਾਂ ਨਾ ਮੈਂ ਉਹ ਢੋ-ਢੋ ਕੇ ਨਾ। ਟਾ ਏ ਫੋਰ ਚਾਹੀਦੀਆਂ ਏ, ਫਾਈਵ ਚਾਹੀਦੀਆਂ।
ਹੂ
ਪ੍ਰੋਜੈਕਟ ਬਣਾਉਣੇ ਹੈ ਇਹ ਫਲਾਣਾ ਸਮਾਨ ਚਾਹੀਦਾ ਮੇਰੇ ਦੋ-ਦੋ ਗੇੜੇ ਬਾਜ਼ਾਰ। ਦੋ-ਦੋ ਗੇੜੇ ਬਜਾਰ, ਇਹ ਫੈਵਕੋਲ ਵੀ ਖਤਮ ਹੋ ਗਈ। ਚਾਟ ਖ਼ਤਮ ਹੋ ਗਿਆ, ਇਹ ਸ਼ੀਟ ਖਤਮ ਹੋ ਗਈ ਇਹ ਬੋ ਕਵਰ ਖਤਮ ਹੋ ਗਏ।
ਹੂ।
ਕੁਛ ਦੇਖਿਆ, ਪਹਿਲੇ। ਹੀ ਬੇਟੀ ਨੇ ਦੇਖ ਲਿਆ।
ਹੂ
ਪਹਿਲੇ ਇੱਕ ਵਾਰ ਮੰਗਾਇਆ ਖਤਮ ਹੋਣ ਵਾਲਾ ਸੀ, ਮੈਂ ਕਿਹਾ ਨਾਲ ਦੇ ਨਾਲ ਔਡਰ ਤਾਂ ਮੈਂ ਨੀ ਬਾਜ਼ਾਰ ਚ ਗੇੜੇ ਮਾਰ ਸਕਦੀ ਗਲੀ ਕਾਰ ਚ। ਮੈਂ ਕਿਹਾ ਮੇਰੇ ਤਾਂ ਨੀ ਵੱਜੇਦੇ ਗੇੜੇ। ਫੇਰ ਉਹਨੇ ਮਤਲਬ ਕੀ ਫੇਰ ਕੀਤਾ ਫੇਰ ਉਹ ਓਹਨੇ ਬਾਜ਼ਾਰ। ਫਿਰ ਦੁਬਾਰਾ ਫਟਾਫਟ ਖ਼ਤਮ ਹੋ, ਤੋਂ ਪਹਿਲਾਂ ਹੀ ਔਡਰ ਪਾਤਾ।
ਅੱਛਾ-ਅੱਛਾ, ਹਾਂ ਇਹ ਮੈਂ, ਤੇ ਪਤਾ ਇਸ ਵਾਰੀ। ਜਿਵੇਂ ਛੁੱਟੀਆਂ ਹੋਈਆਂ ਸੀ, ਨਾ ਮੈਂ ਇਹਨਾਂ ਨੂੰ ਕਿਹਾ ਆਪਣਾ ਕੰਮ ਸਾਰੇ। ਪਾਸੇ ਲਿਖੋ ਔਰ ਹਰ ਇੱਕ ਸਬਜੈਕਟ ਦੇਖੋ ਕੀ, ਕੀ ਚਾਹੀਦਾ ਹੈ ਤੁਹਾਨੂੰ। ਕੋਈ ਕੋਪੀ ਚਾਹੀਦੀ ਹੈ, ਕਿ ਏ, ਫੋਰ ਸ਼ੀਟ। ਚਾਈਦੀ ਐ ਯਾ ਫਿਰ ਤੁਆਨੂੰ ਕੋਈ ਚਾਟ ਪੇਪਰ ਚਾਈਦਾ ਕਲਰ ਚਾਈਦੇ ਐ। ਮੈਂ ਕਿਆ ਸਬ ਲਿਖੋ ਲਿਸਟ ਬਣਾ ਲਓ, ਦੋਨੋ ਆਪਣੀਆਂ-ਆਪਣੀਆਂ। ਲਿਸਟ ਬਣਾ ਕੇ ਮੈਨੂੰ ਲਿਸਟ ਦੇ ਦੋ ਮੈਂ ਦੋਨਾਂ ਦਾ ਇਕੱਠਾ ਸਮਾਨ ਲੇ ਆਵਾਂਗੀ ਮੈਂ ਤੇ ਐਵੇਂ ਈ ਕੀਤਾ ਸੀ ਇਸ ਵਾਰੀ।
ਹਾਂਜੀ, ਨਾ ਹਜੇ ਵੀ ਫਿਰ ਵੀ ਬਜ਼ਾਰੋਂ ਵੀ ਲਿਆਣਾ ਪਿਆ ਸਮਾਨ ਤਾਂ ਪਰ ਏ ਕੀ ਜੇੜਾ ਮੰਗਾ ਸੀ ਮੈਂ ਕਿਆ ਵੀ ਤੁਸੀਂ ਮੰਗਾ ਲੋ ਔਨਲੈਨ ਘਰ ਬੈਠੇ ਆ ਜਾਏਗਾ ਮੈਂ ਪੇਮੈਂਟ ਆਪੇ ਦੇ ਦਾਂਗੀ ਤੁਸੀਂ ਲੇਆਓ ਮੰਗਾਓ। ਮੈਂ ਕਿਆ ਤੁਸੀਂ ਸਮਾਨ ਨੂੰ ਕਰੋ, ਮੈਂ ਨੀ ਬਾਰ-ਬਾਰ ਬਜਾਰ ਜਾਣਾ। ਤੇ ਓ ਪਤਾ ਕੀ ਸਕੂਲ ਵਾਲੇੇ ਦੇਖਦੇ ਹੁੰਦੇ ਨੀ ਦੇਖਦੇ ਹੈ ਨੀ, ਸਮਾਨ ਨੂੰ। ਹਾਂ, ਪਾੜ ਕਿਓਂ ਕਰਦੇ ਐ?
ਨੰਬਰ ਦਿੰਦੇ ਨੇ ਖਾਲੀ, ਸਾਰੇ ਕੰਮ ਦੇ। ਸਾਡੇ ਏਥੇ ਨਾ ਏਨਾਂ ਦੇ ਬੱਚੇਆਂ ਦੇ ਸਕੂਲਾਂ ਦੇ ਵਿੱਚ ਨਾ ਦਸ ਨੰਬਰ ਹਰ ਇੱਕ ਸਬਜੈਕਟ
ਕੋਈ ਨੀ ਲਗਾਂਦੇ ਜੀ ਪਿਛਲੀ ਵਾਰ ਕੀ ਹੋਏਆ ਏਨੇ ਗੁੜੀਆਂ ਨੇ ਬਣਾਯੇ ਪ੍ਰੋਜੈਕਟ ਇੰਨੇ ਪੈਸੇ ਲਾਗੇ ਸਾਰੇ ਬੱਚੇਆਂ ਨੇ ਪੰਜ-ਪੰਜ, ਚਾਰ-ਚਾਰ, ਪੰਜ-ਪੰਜ ਬੱਚੇਆਂ ਦਾ ਗਰੁੱਪ ਬਣਾ ਤਾ ਬਣਾ ਕੇ, ਤੇ ਵੀ ਏ ਤੁਸੀਂ ਮਤਲਬ ਬਣਾਣੈ, ਬੱਚੇਆਂ ਨੇ ਪੈਸੇ ਖਰਚ ਕਿ ਬਣਾਯੇਆ, ਸਾਰਾ ਸਾਲ ਓ ਪ੍ਰੋਜੈਕਟ ਘਰ ਈ ਪਿਆ-ਪਿਆ ਗੰਦਾ ਹੋ ਓਨਾ ਨੇ ਫਾਈਨਲ ਹੋ ਗਏ ਤੇ ਬੋਰਡ ਦੀਆਂ ਕਲਾਸਾਂ ਦੇ ਪੇਪਰ ਵੀ ਲੰਘ ਗੇ ਓ ਪ੍ਰੋਜੈਕਟ ਈ ਨੀ ਲਿਆ ਹਾਏ ਇੰਨਾ ਗੁੱਸਾ ਚੜੇਆ ਵੀ ਕੀ ਗੱਲ ਅਸੀਂ ਇੰਨੇ ਪੈਸੇ ਲਾਏ ਐ ਬੱਚੇਆਂ ਨੇ ਰਲ ਮਿਲ ਕੇ, ਤੇ ਤੇ ਹੁਨ ਪਰਸਾ ਓਨਾ ਲਿਆ ਈ ਨੀ। ਚਲੋ ਹੋਰ ਸੁਣਾਓ ਜੀ ਵਦੀਆ ਠੀਕ-ਠਾਕ, ਹਾਂਜੀ ਚਲੋ ਬਣੇਆ ਪ੍ਰੋਗਰਾਮ ਘੁੰਮਣ ਦਾ ਦੱਸਣਾ ਜੀ ਮਿਲਾਂਗੇ ਫੇਰ, ਠੀਕ ਐ ਜੀ, ਠੀਕ ਐ ਜੀ ਓਕੇ ਬਾਏ। ਸਸ੍ਰੀ ਕਾਲ ਜੀ।